ਹੈਲੋ ਜੀ, ਸਤਿ ਸ੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਕਿਵੇਂ ਹੋ ਜੀ?
ਬਹੁ ਵਧੀਆ ਜੀ। ਤੁਸੀਂ ਦੱਸੋ?
ਜੀ ਵਧੀਆ ਬਸ ਵਾਹਿਗੁਰੂ ਜੀ ਮੇ। ਤੁਸੀਂ ਬਤਾਓ? ਕੀ ਕਰ ਰਏ ਓ। ਆਵਾਜ਼ ਠੀਕ ਐ? ਹਾਂਜੀ। ਅੱਛਾ ਜੀ, ਅੱਛਾ ਠੀਕ ਐ ਜੀ।
ਹੋਰ ਤੁਸੀਂ ਕੀ ਕਰਦੇ ਪਏ ਓ?
ਕੁਛ ਨਹੀਂ ਜੀ, ਬਸ ਆਪਾਂ ਤੋਂ ਫਰੀ ਥੇ। ਗੱਲ ਕਰ ਲੈ ਥੋ੍ਹੀ ਹਾਂਜੀ।
ਚਲੋ ਵਧੀਆ ਤੁਸੀਂ ਫੋਨ ਮ ਲ ਲਿਆ ਮੈਂ ਵੀ ਫਰੀ ਈ ਬੈਠਾ ਹੋਇਆ ਸੀ।
ਅੱਛਾ, ਅੱਛਾ ਜੀ ਚਲ ਜੀ ਅੱਜ ਕਲ ਤਾਂ ਗਰਮੀ ਤੇ ਨੀ ਪੜ ਰਹੀ ਐ। ਗਰਮੀ ਵਿੱਚ ਕੁਛ ਕਾਮ ਹੁੰਦਾ ਈ ਨੀ ਹਾਂਜੀ ਲਾਈਟ ਤੋਂ ਹੈਗੀ ਆ।
ਚਲੋ ਸ਼ੁਕਰ ਐ, ਸ਼ੁਕਰ ਐ।
ਬਸ ਅੱਜ-ਕੱਲ ਪਾਣੀ ਕੀ ਨੀਂਡ ਇਤਨੀ ਹੁੰਦੀ ਐ, ਤੇ ਖਾਣਾ ਖਾਣੇ ਦਾ ਮਨ ਨਹੀਂ ਕਰਦਾ ਜਿੰਨਾ
ਹੋਰ ਕਿ ਹਾਂ ਮਿੰਟ-ਮਿੰਟ ਬਾਅਦ ਬੰਦਾ ਪਾਣੀ ਪੀਂਦਾ ਰਹਿੰਦਾ।
ਹਾਂਜੀ, ਗਰਮੀ ਦਾ ਮੌਸਮ ਆਦਾ ਐ ਤਾਂ ਬੰਦਾ ਪਾਣੀ ਪੀਂਦਾ ਐ ਬਸ।
ਓ ਈ ਤਾਂ
ਵਹੀ ਖਲੇ ਜੀ ਪਾਣੀ ਬਿਨਾ ਇਨਸਾਨ ਕੁਛ ਦਿਨ ਜਿੰਦਾ ਰਹਿ ਸਕਦਾ ਹੈ ਕਿਆ? ਨਈ ਰਹਿ ਸਕਦਾ ਖਾਣੇ ਵਿੱਚ ਰਹਿ ਸਕਤਾ, ਬਿਨਾਂ ਖਾਨਾ ਖਾਏ ਲੇਕਿਨ ਪਾਣੀ ਬਿਨਾਂ ਪਾਣੀ ਪੀਏ ਨਈ ਰਹਿ ਸਕਦਾ।
ਹਾਂਜੀ, ਬਿਨਾਂ ਖਾਣਾ ਖਾਏ ਤਾਂ ਬੰਦਾ ਫੇਰ ਵੀ ਥੋੜਾ ਜ਼ਿਆਦਾ ਟਮ ਸਰਵਾਵ ਕਰਦ ਅਗਰ ਬਿਨਾਂ ਖਾਣਾ ਖਏ ਬੰਦਾ ਫ ਇੱਕ ਮਹੀਨਾ ਸਰਵਾਈਵ ਕਰ ਸਕਦਾ ਨਾ। ਪਰ ਬਿਨਾਂ ਪਾਣੀ ਪੀਵੇ ਬੰਦਾ ਇੱਕ ਹਫ਼ਤਾ ਨਹੀਂ ਸਰਵਾਈਵ ਕਰ ਸਕਦਾ।
ਨਈ ਕਰ ਸਕਦਾ। ਮਰ ਜੋਗਾ ਤਾਂ ਕਮਜ਼ੋਰੀ ਆ ਜਾਗੀ, ਚਕਰ ਆਨਾ ਤੇ ਸਰ ਦਰਦ ਹੋਨਾ
ਨਹੀਂ ਇੰਨੇ ਤੱਕ ਤਾਂ ਗੱਲ ਹੀ ਨਹੀਂ ਪਹੁੰਚੂਗੀ ਪਹਿਲਾਂ ਹੀ ਪਟਾਕਾ ਪੈਜੂਗਾ।
ਅੱਜ ਕੱਲ ਤਾਂ ਲੂ ਲੱਗਣੇ ਦਾ ਇਤਨਾ ਖਤਰਾ ਹੋ ਜਾਂਦਾ ਆ। ਬੰਦਾ ਬਾਹਰ ਈ ਨੀ ਨਿਕਲਦਾ।
ਹੂੰ।
ਹਾਂਜੀ ਬਸ ਜਹੀ ਹੈ ਗਰਮੀ ਵਿੱਚ ਪਾਣੀ ਸਰੀਰ ਦਾ ਤਾਪਮਾਨ ਵੀ ਠੀਕ ਰੱਖਦਾ ਹੈ ਜਦੋਂ ਪਸੀਨਾ ਨਿਕਲਦਾ ਹੈ ਉਹ ਸਰੀਰ ਨੂੰ ਠੰਡਾ ਕਰਦਾ ਹੈ। ਔਰ ਅਗਰ ਸਰੀਰ ਵਿੱਚ ਪਾਣੀ ਪੂਰਾ ਹੋਵੇ ਤਾਂ ਪਸੀਨਾ ਸਹੀ ਤਰੀਕੇ ਨਾਲ ਨਿਕਲਦਾ ਹੈ।
ਹੈਲੋ।
ਹਾਂਜੀ-ਹਾਂਜੀ।
ਹਾਂਜੀ ਹਾਂ ਵਿੱਚ ਸ਼ਾਇਦ ਕੱ ਟ ਗਈ ਸੀ ਹਾਂਜੀ ਤੁਸੀਂ ਹਾਂ ਹਾਂ ਹੁਣ ਠੀਕ ਆ ਜੀ, ਤੁਸੀਂ ਐ ਦੱਸੋ ਤੁਸੀਂ ਕੀ ਨਾਮ ਹਾਂ ਓਹੀ ਤੁਸੀਂ ਸਮੇਂ ਰਹਿਣਾ ਦਾ
ਸਮੇਂ ਲੈ ਦਾ ਸ਼ੋਅ ਦੇਖਦੇ ਹੋ ਇੰਡੀਆ ਸਕ ਨਹੀਂ ਜੀ ਮੈਂ ਨਹੀਂ ਦੇਖਦੀ ਇੰਨਾ ਟਾਈਮ ਹੀ ਨਹੀਂ ਮਿਲਦਾ। ਪਾਂਦਾ ਐ।
ਅੱਛਾ ਤੁਸੀਂ ਕੀ ਕਰਦੇ ਰਹਿੰਦੇ ਹੋ ਸਾਰਾ ਦਿਨ ਤੁਸੀਂ ਕੀ ਕਰਦੇ ਹੋ?
ਤੇ ਗਰ ਦੇ ਕੰਮ ਵਿੱਚ ਲੱਗੇ ਰਹਿਣ
ਅੱਛਾ ਅੰਹ ਘਰ ਦੇ ਕਿਹੜੇ ਕਿਹੜੇ ਕੰਮ ਕਰ ਲੈਂਦੇ ਹੋ ਤੁਸੀਂ?
ਕਾਮ ਤੋਂ ਬਹੁਤ ਸਾਰੇ ਹੁੰਦੇ ਆ ਤੇ ਬੱਚੇ ਹੁੰਦੇ ਆ ਗਰਮੇ ਹਣ ਦੇ ਕੰਮ ਹੂੰਦੇ ਬੱਚੋ ਨੂੰ ਸਕੂਲ ਵੇਜਣਾ ਹੁੰਦਾ ਹੁਣ ਉਹਦੇ ਟਿਫਿਨ ਪੈਕੇ
ਹਾਂ ਬੱਚੇ ਥੋਡੇ ਥੋੜੇ ਨਾ ਹੈਗੇ ਤੁਸੀਂ ਟਿਫਿਨ ਪੈਕ ਕਰਦੇਓ। ਜਾ ਤੁਹਾਡੇ ਐਂ ਹ
ਬਾਈ ਤੇ ਨਹੀਂ ਜੀ ਤਾਂ ਬਾਈ ਤੇ ਤੋ ਹੈ ਨਾ। ਸਾਡਾ ਭਰਾ ਤੋਂ ਹੈ ਵੋ।
ਆਏ ਹਾਂਜੀ ਹਾਂਜੀ। ਠੀਕ ਆ ਅੱਛਾ ਫੇਰ ਤੁਸੀ ਸਵੇਰੇ ਸਵੇਰੇ ਉੱਠ ਜਾਂਦੇ ਹੋ ਤੁਸੀਂ ਹਨਾ।
ਹਾਂਜੀ ਕੱਲ੍ਹ ਬੱਚਿਆਂ ਨੂੰ ਮੈਂ ਸਕੂਲ ਵਿੱਚ ਗਈ ਤੇ ਮੀਟਿੰਗ ਮੀਟਿੰਗ ਹੋਈ ਤੇ ਉਹਨੇ ਪਾਣੀ ਪਾਣੀ ਨੂੰ ਲੈ ਕੇ ਬੱਚੇ ਨੂੰ ਹਾਈਡਰੇੇਟ ਰੱਖਣਾ ਚਾਹੀਦਾ। ਮੈਨੇ ਉਹੂੰ ਨੂੰ ਖੂਬ ਬਤਾਇਆ ਕਿ ਐਸਾ ਕਰੋ ਤੇ ਐਸਾ ਕਰੋ।
ਅੱਛਾ-ਅੱਛਾ ਹਾਂ ਛੋਟੇ ਬੱਚੇ ਤੇ ਕਿੱਥੇ ਗੱਲ ਮੰਨਦੇ ਆ। ਉਹ ਫੇਰ ਪਾਣੀ ਪੀ ਲੈਂਦੇ ਆ?
ਹਾਂਜੀ। ਨਹੀਂ ਤੇ ਮੈਂ ਨਾ ਮੈਡਮ ਦੇ ਨਾਲ ਮੀਟਿੰਗ ਰੱਖੀ ਤੀ ਨਾ।
ਅੱਛਾ!
ਅੱਛਾ ਹਾਂਜੀ। ਦੇਖੋ ਅੱਜ-ਕੱਲ੍ਹ ਇਤਨੀ ਗਰਮੀ ਵੱਧ ਗਈ ਹੈ, ਐਸੇ ਮੌਸਮ ਵਿੱਚ ਬੱਚੇ ਦੇ ਸਰੀਰ ਵਿੱਚ ਪਾਣੀ ਦੀ ਕਮੀ ਜਲਦੀ ਹੋ ਜਾਂਦੀ ਹੈ ਨਾ ਬੱਚੇ ਖੇਲ ਪਾਂਦੇ ਆ ਕੁਦ ਤੇ ਹੈ। ਤਾਂ ਉਸਮੇ ਜ਼ਿਆਦਾ ਪਾਣੀ ਕੀ ਨੀਡ ਹੋਤੀ ਹੈ ਨਾ।
ਹਾਂਜੀ-ਹਾਂਜੀ-ਹਾਂਜੀ।। ਬਿਲਕੁਲ-ਬਿਲਕੁਲ ਬੱਚੇ ਕਿੱਥੇ ਟਿਕਦੇ ਆ ਇੱਥੇ ਭੱਜ ਉੱਥੇ ਭੱਜ। ਏਦੇ ਨਾਲ ਪੰਗਾ ਲੈ ਓਦੇ ਨਾਲ ਪੰਗਾ ਲੈ।
ਹਾਂਜੀ। ਹਾਂਜੀ, ਬੱਚਿਆਂ ਦਾ ਸਰੀਰ ਬਹੁਤ ਨਾਜ਼ੁਕ ਹੁੰਦਾ ਹੈ ਜੇ ਸਰੀਰ ਵਿੱਚ ਪਾਣੀ ਖੜੀ ਜਾਵੇ ਤਾਂ ਬੱਚਾ ਜਲਦੀ ਥੱਕ ਜਾਂਦਾ ਹੈ ਐਕਟੀਵਿਟੀ ਵੀ ਨਹੀਂ ਕਰ ਪਾਂਦਾ।
ਹਾਂਜੀ-ਹਾਂਜੀ ਬਿਲਕੁਲ।
ਹਾਂਜੀ। ਪੜ੍ਹਾਈ ਵੀ ਪੜ੍ਹਾਈ ਵਿੱਚ ਵੀ ਮਨ ਨੀ ਲੱਗਦਾ ਓਨਾ ਦਾ ਕੇਂਦੇ ਦ ਚੱਕਰ ਆ ਰਿਹੇ। ਸਰ ਦਰਦ ਹੋਰ ਹੈ ਚਿੜਚਿੜਾ ਪੜ ਬੜ ਜਾਤਾ ਹੈ। ਹਾਂਜੀ ਅਬ ਠੀਕ ਹੈ।
ਹਾਂ-ਹਾਂ ਹੁਣ ਠੀਕ ਹੈ।
ਬੱਚੇ ਕਹਿੰਦੇ ਨੇ ਕਿ ਸਿਰ ਦਰਦ ਹੋ ਰਿਹਾ ਹੈ, ਅੱਛਾ
ਕਿਵੇਂ ਨੀ ਆ ਰਹੀ ਸੀ।
ਪਤਾ ਹੈਡਫੋਨ ਯੂਜ ਕਰ ਰਹੇ ਹੋ ਨਾ।
ਅੱਛਾ-ਅੱਛਾ, ਫੇਰ ਨਾ ਤੁਹਾਡੇ ਫੋਨ ਨਾ ਮਤਲਬ ਸਪੀਕਰ ਨੂੰ ਆਪਣੇ ਮੂੰਹ ਦੇ ਕੋਲ ਹੀ ਰੱਖੋ। ਅੱਛਾ-ਅੱਛਾ,
ਠੀਕ ਹੈ ਨਾ, ਬਿਲਕੁਲ ਹਾਂਜੀ।
ਹੂੰ,
ਬੱਚੇ ਕਹਿੰਦੇ ਨਾ ਸਰ ਦਰਦ ਹੋ ਰਿਹਾ ਹੈ ਹਮ ਕੰਮ ਨਹੀਂ ਕਰੇਗੇ, ਤੇ ਹਮਾਰਾ ਪੜ੍ਹਾਈ ਵਨ ਪੜ੍ਹਾਈ ਵਿੱਚ ਵੀ ਮਨ ਨੀ ਲੱਗਦਾ ਹੈ, ਤੇ ਮੈਂ ਕਹਿਤੀ ਆ ਤੇ ਬੱਚਿਆਂ ਨੂੰ ਰ ਨਾ ਗੋਲ ਕੇ ਦੋ ਤੇ ਰੁਆਵਜ਼ਾ ਆਤਾ ਹੈ, ਤੇ ਰੁਆਵਜ਼ਾ ਬੋਲ ਕੇ ਬੱਚੋ ਨੂੰ ਥੋੜਾ ਹਾਈਡਰੇਟ ਰੱਖੋ।
ਅੱਛਾ, ਅੱਛਾ,
ਘਰ ਵਿੱਚ ਤਾਂ ਆਮ ਰੱਖ ਲੈਂਦੇ ਆ ਲੇਕਿਨ ਅ ਅਗਰ ਸਕੂਲ ਵਿੱਚ ਬੱਚੇ ਜਾਂਦੇ ਆ ਤਾਂ ਟੀਚਰ ਨੂੰ ਰੱਖਣਾ ਚਾਹੀਦਾ ਨਾ
ਹੂੰ, ਉਹੀ ਤਾਂ ਬਚੇ ਛੋਟੇ ਕਿੱਤੇ-ਕਿੱਤੀ ਏਜ ਦੇ ਬੱਚੇ ਆ।
ਅ ਸਿਕਸ ਔਰ ਸੇਵਨ
ਹਾ ਫਿਰ ਤਾ ਫਿਰ ਤਾ ਫਿਰ ਤਾ ਹਾ ਟੀਚਰ ਨੂੰ ਧਿਆਨ ਰੱਖਣਾ ਹੀ ਚਾਹੀਦਾ ਹਾ।
ਘਰ ਵਿਚ ਤੇ ਬੱਚਿਆਂ ਨੂੰ ਸਮੇਂ-ਸਮੇਂ ਤੇ ਪਾਣੀ ਪੀਣ ਦੀ ਆਦਤ ਡਾਲਣੀ ਵੀ ਬਹੁਤ ਜ਼ਰੂਰੀ ਮੈਂ ਤਾ ਡਾਲਦੀ ਲੇਕਿਨ ਸਕੂਲ ਵਿੱਚ ਕੀ ਕਰਾ ਆਪਾ ਧਿਆਨ ਤੋਂ ਨੀ ਰੱਖਦੇ ਨਾ ਵਾ ਜਾ ਕੇ।
ਅੱਛਾ
ਹਾਂਜੀ ਜੇਸੇ ਸਵੇਰੇ ਉੱਠ ਕੇ ਬੱਚਿਆ ਨੂੰ ਇੱਕ ਗਿਲਾਸ ਪਾਣੀ ਪਿਲਾਓ ਸਕੂਲ ਭੇਜਣ ਤੋ ਪਹਿਲੇ ਪਾਣੀ ਜ਼ਰੂਰ ਪਿਲਾਓ ਔਰ ਉਹਨੂੰ ਨੂੰ ਪੈਕ ਕਰਕੇ ਵੀ ਦੋ। ਅਤੇ ਉਸ ਵਿੱਚ ਰਸਣਾ ਡਾਲ ਕੇ ਦਿਉ ਤੇ ਰੁਆਵਜ਼ਾ ਜਾਂ ਠੰਡੀ ਚੀਜ਼ ਕੋਈ ਵੀ ਡਾਲ ਕੇ ਦੋ। ਬੱਚੇ ਨੂੰ ਯਾਦ ਦਿਲਾਓ ਕਿ ਦੋ-ਦੋ ਘੰਟੇ ਬਾਅਦ ਜਾਂ ਇੱਕ ਘੰਟੇ ਬਾਅਦ ਪਾਣੀ ਪੀਣਾ ਹੈ।
ਹਮ
ਜੇ ਟੀਚਰ ਸਾਹਿਬਾਂ ਨੂੰ ਵੀ ਦਿਸ ਇਜ਼ ਦਾ ਟਾਈਮ, ਬੱਚਿਆਂ ਨੂੰ ਪਾਣੀ ਪੀਣ ਲਈ ਪ੍ਰੇਰਿਤ ਕਰ ਸਕਦੇ ਨਾ, ਲੇਕਿਨ ਕਰਦੇ ਨ ਉਹਨੂੰ ਵੀ ਫੋਨ ਵੀ ਚ ਲਗੇ ਰਹਿੰਦੇ ਆ
ਔ ਹੀ ਤਾਂ ਫੋਨ ਹੀ ਤਾਂ, ਮੱਲ ਮਾਰ ਦਿੰਦਾ ਸਾਰੀ
ਹਾਂਜੀ ਹਾਂਜੀ
ਉਹ ਵੀ ਤਾਂ ਟੀਚਰ ਵੀ ਫੋਨ ਚ ਲੁੱਝੇ ਪਏ, ਬੱਚਿਆਂ ਨੂੰ ਵੀ ਗੇਮਾਂ ਖੇਡਣ ਵਾਸਤੇ ਫੋਨ ਚਾਹੀਦਾ ਹੈ
ਚੋਕਲੇਟ ਲੈ ਆਈ ਵਾਪਸ? ਹਾਂ ਆ ਗਏ ਬੱਚੇ ਤੇ ਚੋਕਲੇਟ ਵੇਖ ਹਾਂ, ਠੀਕ ਹੈ, ਠੀਕ ਹੈ, ਓਕੇ ਓਕੇ ਚਲ ਜੀ, ਬੱਚੇ ਲੇ ਆਏ, ਤੇ ਕੋਲਡ ਡਰਿੰਕ ਪੈਕੇਟ ਵਾਲਾ ਜੂਸ, ਹੈ ਵੀ ਬਹੁਤ ਜ਼ਿਆਦਾ ਮਿੱਠੀ ਚੀਜ਼ ਹੈ, ਬੱਚਿਆਂ ਨੂੰ ਪਿਆਸ ਵਜਾਉਦੀ ਨਹੀਂ ਹੈ, ਔਰ ਨੁਕਸਾਨ ਹੀ ਦਿੰਦੀ ਹੈ
ਇਸ ਟਾਈਮ ਬੱਚੇ ਕੋਲਡ ਡਿੰਕ, ਕੋਲਡ ਡਿੰਕ ਚੱਕ ਲੇ ਆਏ।
ਹਾਂਜੀ ਹਾਂਜੀ
ਬੜੇ ਸ਼ੈਤਾਨ ਬੱਚੇ ਆ ਤੁਹਾਡੇ ਮਤਲਬ ਹਾਂਜੀ
ਬੱਚੇ ਨੇ ਤੂੰ ਸ਼ੈਤਾਨ ਹੀ ਐ, ਦੇ ਕਹਿੰਦੇ ਨੀ ਨਹੀਂ ਗੋਲ ਮਟੋਲ ਤੇ, ਵੋ ਭੀ ਹੈ ਉਹ ਵੀ ਹੈੇ, ਲੇਕਿਨ ਆਜ ਕਲ ਦੇ ਬੱਚੇ ਤਾਂ ਸ਼ੈਤਾਨ ਕੋ ਵੀ ਹਰਾ ਦੇਤੇ ਹੈ।
ਹਾਂ
ਤੇ ਇਹਨਾਂ ਨੂੰ ਪਾਣੀ ਨਾ ਦਿਓ, ਤਾਂ ਯੇ ਯ ਹਮਾਰੀ ਜ਼ਿੰਦਗੀ ਉਹ ਕਰ ਦਿੰਗੇ, ਤੇ ਟੀਚਰ ਵੀ ਕਹਿੰਦੀ ਨੇ ਥੋੜੇ ਬੱਚੋ ਬਹੁਤ ਹੀ ਪਰੇਸ਼ਾਨ ਹੈ, ਬਹੁਤ ਹੀ ਤੰਗ ਕਰਦੇ ਹੈ
ਹੂ, ਤੁਸੀਂ ਕਹਿਣਾ ਸੀਗਾ ਤੂੰ ਫੋਨ ਮੇ ਨਾ ਧਿਆਨ ਦੋ, ਫਿਰ ਨੀ ਕਰੇਗੇ ਤੰਗ ਯਾਰ ਤੂਮ ਤੋ
ਉਹ ਕਹਿੰਦੀ ਹੈ ਕਿ ਥੋੜਾ ਹਮ ਬੀ ਟਾਈਮ ਪਾਸ ਕਰ ਲੈਂਦੇ ਆ ਨਾ, ਇਨ ਬੱਚੋ ਵਿੱਚ ਤਾਂ ਲੱਗੇ ਰਹਿੰਦੇ ਰਹਿੰਦੇ, ਦਿਮਾਗ ਦਾ ਹੀ ਦਈਓ ਜਾਂਦੀ ਹੈ
ਅੱਛਾ, ਕਿਆ ਤੁਹਾਡਾ ਫਿਰ ਜੋਬ ਹੈਗੀ ਹੈ, ਬੱਚਿਆਂ ਵਿੱਚ ਲੱਗਣ ਦੀ। ਕ ਤੁਹਾਡਾ ਤਾਂ ਕੰਮ ਹੈ, ਤੇ ਇਸ ਕੰਮ ਚ ਤੁਹਾਨੂੰ ਪੈਸੇ ਮਿਲਦੇ ਆ
ਹਾਂਜੀ ਹਾਂਜੀ ਲੇਕਿਨ ਇਹੀ ਗੱਲ ਹੈ ਜੀ, ਕੌਣ ਸਮਝਾਵ ਉਹਨਾਂ ਨੂੰ
ਤੁਸੀਂ ਸਮਝਾਉਣਾ ਸੀ ਨਾ ਤੁਸੀਂ ਜਦੋਂ ਮੀਟਿੰਗ ਕੀਤੀ, ਹਾਂ ਹਾਂ ਤੁਸੀਂ ਕੀ ਸਮਝਾ ਕੇ ਆਏ, ਫਿਰ ਉੱਥੇ
ਤੇ ਮੈਂ ਸਮਝਾ ਕੇ ਆਯਾ, ਤੁਸੀਂ ਥੋੜ੍ਹਾ ਧਿਆਨ ਦੋ ਜੀ ਬੱਚੋ ਵਿੱਚ, ਬੱਚੋ ਨੂੰ ਦੇਖੋ ਕਿ ਕੀ
ਧਿਆਨ ਦੋ ਪੂਰਾ ਆਪ, ਸਿੱਧੀ ਜਿਹੜੀ ਮੇਰੀ ਗੱਲ ਹੈ ਸਾਡੇ ਬੱਚੇ
ਮਾਰੇ ਬੱਚੇ ਜਦ। ਨਹੀਂ ਅੱਜ-ਕੱਲ੍ਹ ਦੇ ਬੱਚੇ ਇੰਨੇ ਸ਼ੈਦਾਨ ਹੋ ਰਹੇ ਤੇ ਤੇ ਕੰਪਿਊਟਰ ਪੈਦਾ ਹੋ ਰਹੇ ਹੈ।
ਉਹੀ ਤਾਂ ਏ ਆਈ ਤਾਂ ਢਿੱਡ ਵਿੱਚ ਹੀ ਬਣ ਕੇ ਆਦੇ ਤੇ।
ਬੱਚੇ ਕਹਿੰਦੇ ਨੀ ਕਹਿਦੇ ਨੀ ਹਮੇ ਸਭ ਪਤਾ ਹੈ। ਤੁ ਤੁਸੀਂ ਕਿਆ ਕੀ ਦੱਸੋਗੇ, ਹੂੰ-ਹੂੰ ਸਭ ਪਤਾ ਹੈ। ਕੀ ਹੋ ਰਿਹਾ ਹੈ, ਕੀ ਨਹੀਂ ਹੋ ਰਿਹਾ ਹੈ, ਅੱਜ-ਕਲ ਬੱਚੇ ਐਡਵਾਂਸ ਹੋ ਰਹੇ ਹੈ।
ਸਹੀ ਗੱਲ ਹੈ ਯਾਰ।
ਹਾਂਜੀ।
ਇਹ ਥੋਨੂੰ ਕੀ ਬੋਲ
। ਬੱਚੇ ਕਹਿੰਦੇ ਨੇ ਮੰਮੀ ਤੇ ਬੁਆ ਤੇ ਨਾਮ ਵੀ ਲੈ ਲੈਂਦੇ ਐ।
ਅੱਛਾ। ਕ ਬੱਚੇ ਵਧੀਆ ਬੱਚੇ ਭਗਵਾਨ ਕ ਰੂਪ ਬੱਚਿਆਂ ਨੂੰ ਕੀ ਕਹੀਏ ਯਾਰ।
ਬੱਚੇ ਭਗਵਾਨ ਦਾ ਰੂਪ ਤੇ ਬੱਚੇ ਸ਼ੈਤਾਨ ਦਾ ਰੂਪ ਵੀ।
ਨਹੀਂ ਸ਼ੈਤਾਨ ਨੂੰ ਤਾਂ ਉਹੀ ਤਾਂ ਭਗਵਾਨ-ਭਗਵਾਨ ਕਾ ਰੂਪ ਹੈ, ਤਭੀ ਸ਼ੈਤਾਨ ਕੋ ਉਰਾ ਦੇਤੇ ਹੈ। ਹੈਂ ਭਗਵਾਨ ਹੀ ਨੇ ਹੈ, ਉਹੀ ਤਾਂ। ਸ਼ੈਤਾਨ ਇਹਨਾਂ ਦੇ ਸਾਹਮਣੇ ਕੀ ਐ ਤੇ ਸ਼ੈਤਾਨ ਤੋਂ ਵੀ ਵੱਡੇ ਨੇ।
ਸ਼ੈਤਾਨ ਵੀ ਕਹਿੰਦਾ ਹੋਗਾ। ਕਿਨੇ ਨੂੰ ਮੂੰਹ ਲੱਗਣਾ, ਲੇਕਿਨ ਬੱਚਿਆਂ ਨੇ ਮੂੰਹ ਨਹੀਂ ਲੱਗਣਾ।
ਹਾਂ, ਹੋਰ ਕਿ। ਇਹਨਾਂ ਦੇ ਮੂੰਹ ਲੱਗ ਗਏ, ਤੇ ਇਹਨਾਂ ਨੇ ਤਾਂ ਪੇਟੀ ਬਣਾ ਦੇਣੀ ਐਂ। ਇਹ ਤਾਂ ਬੱਚੇ ਬੜੇ ਸ਼ੈਤਾਨ ਨੇ।
ਤੇ ਪੀਟੀ ਟੀਚਰ ਕਹਿੰਦੀ ਐ। ਤੋ ਬੱਚੇ ਇੰਨੀ ਸ਼ੈਤਾਨ ਹੁੰਦੇ, ਮੈਂ ਕਹਦੀ ਕਿ ਇੱਥੇ ਕਰੋ ਤਾਂ ਉਹ ਉਸਤੇ ਕਰਦੇ ਹੈ। ਉੱਥੇ ਉਸ ਐਂਗਲ ਵਿੱਚ ਜਾਂਦੇ ਨੀ, ਜਿੱਥੇ ਜਿਸ ਐਂਗਲ ਵਿੱਚ ਜਾਣਾ ਚਾਹੀਦਾ।
ਅੱਛਾ।
ਹੁਣ ਬੱਚੇ ਕਦੋਂ ਸੌਣਗੇ, ਤੁਹਾਡੇ ਮਤਲਬ ਤੁਹਾਡੇ ਬਈਆ ਦੇ।
ਬੱਚੇ ਇੰਤਜ਼ਾਰ ਵਿੱਚ ਕਿ ਕੱਦੋਂ ਫੋਨ ਕਟੇਗਾ ਤੇ ਕੱਦੋਂ ਹ ਬਾਦ ਕਰੇਗੇ।
ਅੱਛਾ ਬੱਚਿਆਂ ਨੇ ਹੁਣ ਤੁਹਾਡੇ ਨਾਲ ਬਾਤ ਕਰਨੀ ਹੈ।
ਬੱਚੇ ਹਾਂਜੀ, ਹਾਂਜੀ।
ਅੱਛਾ ਚਲੋ ਜੀ, ਫ਼ੇਰ ਤੁਸੀਂ ਕਰ ਕਰ ਦੋ ਬੱਚਿਆਂ ਨਾਲ ਗੱਲਾਂ ਹਾਂਜੀ। ਠੀਕ ਹੈ ਜੀ, ਸਾਸਰਿਆ
ਠੀਕ ਹੈ ਜੀ।